ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ।
ਸਤਿ ਸ੍ਰੀ ਅਕਾਲ, ਹੋਰ ਕਿਸ ਤਰਾਂ? ਬਸ ਠੀਕ, ਤੁਸੀਂ ਕਿਸ ਤਰਾਂ ਓ?
ਅਸੀਂ ਵੀ ਠੀਕ ਆਂ ਹੋਰ ਕੀ ਕਰਦੇ ਸੀ ਤੁਸੀਂ?
ਬਸ ਹੁਨ ਰੋਟੀ ਮੁੱਕੀ ਏ ਥੋੜੇ ਕੰਮ ਚਾਲੂ ਹਨ ਘਰ ਦੇ।
ਅੱਛਾ ਜੀ, ਕੀ ਬਣਾਇਆ ਸੀ ਫਿਰ ਅੱਜ ਰੋਟੀ ਚ ਤੁਸੀਂ?
ਆੱਜ ਤੇ ਮੁੂੰਗੀ ਧੋਤੀ ਦਾਲ ਤੇ ਚਾਵਲ।
ਅੱਛਾ ਜੀ, ਹਲਕਾ ਫੁਲਕਾ ਹੀ ਬਣਾਇਆ ਸੀ ਮਤਲਬ ਅੱਜ।
ਜੀ ਹਾਂ ਨਹੀਂ ਹਲਕਾ ਫੁਲਕਾ ਹੀ ਰਾਤੀ ਨੂੰ ਤਾਂ ਮੇਰਾ ਜ਼ਿਆਦਾਤਰ ਮੈਂ ਦਾਲ ਚਾਵਲ ਹੀ ਬਨਾਣੀ ਆਂ ਬਸ। ਲਾਈਟ-ਲਾਈਟਸ ਹੈਵੀ ਕੁਛ ਨੀ।
ਰਾਤ ਦੇ ਟਾਈਮ ਨਾਲੇ ਨਾ ਲਾਈਟ ਵੇਟ ਹੀ ਖਾਣਾ ਚਾਹੀਦਾ ਕਿਉਂਕਿ ਮਤਲਬ ਫਿਰ ਰਾਤ ਨੂੰ ਆਪਾਂ ਪੈਣਾ ਹੁੰਦਾ ਨਾ ਫਿਰ ਹੈਵੀ ਜਾਦਾ ਹਜਮ ਵੀ ਨੀ ਹੁੰਦਾ।
ਹਾਂਜੀ, ਹਾਂਜੀ, ਹਾਂਜੀ, ਕਦੀ ਦਿਖਾਂਦੇ ਨ ਬੱਚਾ ਪੰਦਰਾਂ ਦਿਨਾਂ ਚੀਨੀ ਵੀ ਖਾਂਦੇਣ, ਨੋਨਵੇਜ ਖਾਦੇਣ ਪੰਦਰਾਂ ਵੀਹ ਦਿਨਾਂ ਚ ਇੱਕ ਵਾਰ। ਚੱਲ ਜਾਂਦਾ ਉਹਨਾਂ ਨੂੰ, ਮੈਂ ਤਾਂ ਸਾਦੀ ਦਾਲ ਫੁਲਕਾ ਹੀ ਖਾਨੀ ਆ।
ਹਾਂਜੀ ਹਾਂਜੀ ਜਵਾਕ ਤਾਂ ਖਾ ਲੈਂਦੇ ਨੇ
ਹਾਂ ਹਾਂ ਬੱਚੇ ਖਾ ਲੈਂਦੇ ਨੇ
ਤੁਸੀਂ ਖਾਂਦੇ ਹੋ
ਨਹੀਂ ਨਹੀਂ ਨਹੀਂ ਨਹੀਂ ਮੈਂ ਛੋੜ ਦਿੱਤਾ ਹੁਣ ਨੋਨ ਵੈਜ ਬਿਲਕੁਲ ਛੋੜ ਦਿੱਤਾ ਵਾ ਥੋੜਾ ਓ, ਹਾਂ-ਹਾਂ ਪਾਠ ਪੂਜਾ ਕਰਨੇ ਆ ਨਾ ਆਪਾਂ। ਫਿਰ ਦਿਲ ਨੀ ਕਰਦਾ, ਹਾਂਜੀ-ਹਾਂਜੀ ਹੋਰ ਤੁਸੀਂ ਕਿ, ਤੁਸੀਂ ਕੀ ਕਰਦੇ ਪੇ ਓ?
ਮੈਂ ਕੁਛ ਨੀ ਮੈਂ ਵੀ ਮਤਲਬ ਨਾ ਮੈਂ ਅਹ ਮਤਲਬ ਨਾ ਆਊਟ ਔਫ ਇੰਡੀਆ ਜਾਨ ਦੀ ਪੈਕ ਪੈਕਿੰਗ ਚੱਲਦੀ ਐ ਮੇਰੀ।
ਅੱਛਾ।
ਹਾਂਜੀ ਤੇ ਮੈਂ ਆਊਟ ਔਫ ਇੰਡੀਆ ਜਾ ਰੀ ਤਾਂ ਓਈ ਪੈਕਿੰਗ ਵਗੈਰਾ ਸਭ ਚੱਲਦੀ ਪਈ ਸੀ।
ਹਾਂ ਕਿਹੜੀ ਜਗ੍ਹਾ ਤੇ ਜਾਂਦੀ ਪੇ ਓ? ਯੂ ਕੇ ਹਾਂ। ਅਸਾਂ ਦਾ ਵੀ ਨੀਨਾਣ ਦਾ ਮਤਲਬ ਅਸਾਂ ਦੇ ਘਰ ਵੀ ਬਹੁਤ ਜਣੇ
ਅੱਛਾ ਜੀ, ਹਾਂਜੀ ਮੈਂ ਵੀ ਸਟੱਡੀ ਬੇਸ ਤੇ ਚੱਲੀ ਆਂ। ਸਟੱਡੀ ਲੈ ਕੇ। ਹੁਣ ਦੇਖਿਆ ਜਾਵੇ ਤਾਂ ਇੰਡੀਆ ਚ ਵੀ ਕੋਈ ਕੰਮ ਨੀ ਹੈ ਹਨਾ। ਹਾਂਜੀ ਨਾਲੇ ਕੋਈ ਕੇ ਜੋਬ ਵੀ ਨਹੀਂ ਮਿਲਦੀ ਇਸ ਕਰਕੇ ਬਾਹਰ ਹੀ ਸਹੀ ਰਹਿੰਦਾ ਹੈ
ਬਾਹਰ ਸਹੀ ਰਹਿੰਦਾ ਪਰ ਉਹ ਉਹਨਾਂ ਦੇ ਮੂਡ ਤੇ ਹੋਣਾ ਚਾਹੀਦਾ ਨਾ ਡਿਪੈਂਡ ਉਹ ਕਦੋਂ ਵੀ ਕੱਢ ਸੀ ਬਾਹਰ ਇੰਡੀਆ ਵਾਲੇ ਨੂੰ ਮੁੜ
ਨਹੀਂ ਨਹੀਂ ਆਪਾਂ ਸਟੱਡੀ ਲੈ ਕੇ ਜਾਂਦੇ ਹਾਂ ਤਾਂ ਇਸਦਾ ਕੋਈ ਬਾਹਰ ਨਹੀਂ ਕਰ ਸਕਦਾ
ਅੱਛਾ ਅੱਛਾ ਇਸ ਤਰ੍ਹਾਂ ਕੁੱਝ ਹੁੰਦਾ ਕਿ
ਹਾਂਜੀ ਹਾਂਜੀ ਹੁਣ ਜਿਸ ਤਰ ਮੈਂ ਸਟੱਡੀ ਵੀਜ਼ਾ ਲੈ ਕੇ ਜਾ ਰਹੀ ਹਾਂ ਇੱਧਰੋਂ ਤਾਂ ਉੱਧਰ ਮੇਰੀ ਤੇ ਸਾਲ ਦੀ ਮਤਲਬ ਦੋ ਸਾਲ ਦੀ ਸਟੱਡੀ ਹੋਗੀ ਉਸ ਤੋਂ ਬਾਅਦ ਫਿਰ ਵਰਕ ਮਤਲਬ ਵਰਕ ਪਰਮਿਟ ਮਤਲਬ ਵਰਕ ਉਹ ਹੀ ਦੇਣਗੇ ਮੈਂ ਜਿੱਧਰ ਜੋਬ ਮਤਲਬ ਪੜ੍ਹਾਈ ਕੀਤੀ ਨਾ ਉਹ ਕੰਪਨੀ ਵਾਲੇ ਪ ਜੋਬ ਦੇ ਸਨ ਤੇ ਉਸ ਤੋਂ ਬਾਅਦ ਤੇ ਫਿਰ ਮੇਰੀ ਉਧਰ ਦੀ ਪੀ ਆਰ ਹੋ ਜਾ ਸੀ ਮਤਲਬ ਉਧਰ ਦੀ ਸਿਟੀਜਨ ਹੋ ਜਾ ਯੂਕੇ ਦੀ ਫਿਰ ਮੈਂ ਹਾਂਜੀ ਇਸਦਾ ਕੋਈ ਬਰ ਕਰਨ ਦੇ ਚਾਂਸਿਸ ਨਹੀਂ ਹੁੰਦੇ
ਹਾਂ ਤਾਂ ਗ੍ਰਰੀਨ ਕਾਰਡ ਵਗੈਰਾ ਤਾਂ ਐਂਟਰੀ ਨਹੀਂ ਹੁੰਦੀ ਨਾ ਦੋ ਚਾਰ ਸਾਲ ਬਾ ਅਸੀਂ ਜਾ ਸਕਦੇ ਹੋ
ਅਹ ਨਹੀਂ ਇਸਦਾ ਕੁਛ ਨਹੀਂ ਹੁੰਦਾ ਮਤਲਬ ਹੁਣ ਮੈਂ ਤੁਹਾਨੂੰ ਕੀ ਬੋਲਣੀ ਪਈ ਹਾਂ ਅਗਰ ਮੈਂ ਸਟੱਡੀ ਵੀਜ਼ਾ ਲੈ ਕੇ ਜਾਣੀ ਪਈ ਤਾਂ ਮੈਂ ਉਧਰ ਦੀ ਸਿਟੀਜਨ ਹੋ ਕੇ ਹੀ ਇਧਰ ਰਿਟਰਨ ਆ ਸਕ ਫਿਰ
ਅੱਛਾ ਅੱਛਾ ਇਸ ਤਰ੍ਹਾਂ ਕੁੱਝ ਹੁੰਦੇ ਕਿ ਕਿਉਂਕਿ ਅਸਾਂ ਦੇ ਵੀ ਅਸਲ ਦੇ ਇੱਧਰ ਜਿਹੜਾ ਸ਼ਿਕਾਗੋ ਗਿਆ ਹੋਇਆ ਇਹ ਨਾ ਮੁੰਡਾ
ਹਾਂਜੀ ਹਾਂਜੀ
ਗਵਰਮੈਂਟ ਉਹ ਤ੍ਰ ਸਾਲ ਵਸੇਗਾ ਕੰਪਨੀ ਤੇ ਪੜਾਈ ਤੇ ਨਹੀਂ ਗ ਉਹ ਕੰਪਨੀ ਬੇਸ ਇਹ ਕੰਪਨੀ ਨੇ ਭੇਜਿਆ ਉਸਨੂੰ
ਸੁਣੋ ਨਾ ਜੋ ਕੰਪਨੀ ਭੇਜਦੀ ਹੈ ਫਿਰ ਉਹਨਾਂ ਦੇ ਉੱਤੇ ਡਿਪੈਂਡ ਕਰਦਾ ਨਾ ਕੰਪਨੀ ਤੇ ਕਿਤੇ ਨਾ ਟਾਈਮ ਮਤਲਬ ਬੰਦੇ ਨੂੰ ਉੱਧਰ ਤੱਕ ਭੇਜਣਾ ਹੈ
ਅੱਛਾ ਅੱਛਾ ਅੱਛਾ ਅੱਛਾ
ਖੁਦ ਬਾਹਰ ਦੀ ਸਟੱਡੀ ਕਰਕੇ ਸਟੱਡੀ ਲੈ ਕੇ ਫਿਰ ਜਾਣੀ ਪਈਆਂ
ਹਾਂ ਸਟਡੀ ਬੇਸ ਅਲੱਗ ਚ ਮਤਲਬ
ਹਾਂਜੀ ਜੋ ਵਿਸਟਰ ਵੀਜ਼ਾ ਮਿਲਦਾ ਮਤਲਬ ਡਿਪੈਂਡਡ ਵੀਜ਼ਾ ਮਿਲਦਾ ਜਿਸ ਤਰ੍ਹਾਂ ਹੁਣ ਮੇਰਾ ਕੋਈ ਮਤਲਬ ਬਲਡ ਰਿਲੇਸ਼ਨ ਜਿਸ ਤ੍ਹਾਂ ਮੇਰਾ ਭਰਾ ਹੋ ਗਿਆ ਭੈਣ ਹੋ ਗਈ ਉਹ ਕੋਈ ਬਾਹਵੇ ਉਸਨੇ ਮੈਨੂੰ ਬੁਲਾਇਆ ਉਸਨੂੰ ਵਿਸ਼ਤਰ ਵੀਜ਼ਾ ਬੋਲ ਦਿੰਦੇ ਨੇ
ਅੱਛਾ ਅੱਛਾ ਇਸ ਤਰ੍ਹਾਂ ਕੁਝੀ ਨਹੀਂ ਉਹ ਤਾਂ ਇਕੱਲਾ ਇਕੱਲਾ ਮੁੰਡਾ ਗਿਆ ਸੀਗਾ ਹੁਣ ਮੰਮੀ ਪਾਪਾ ਗਏ ਨੇ ਨਿਊਜ਼ੀਲੈਂਡ ਰਹਿਣੇ ਵਾਸ ਥੋੜੇ ਦਿਨ ਦੇਖੋ ਤੇ ਉਹ ਨਹੀਂ ਸੋਚਦੇ ਪਏ ਕਿ ਬਈ ਗ੍ਰੀਨ ਕਾਰਡ ਉਸ ਕਹਿੰਦੇ ਉਧਰ ਦੀ ਕੁੜੀ ਚਇਸ ਕਰਲੋ ਨਾ ਗ੍ਰੀਨ ਕਾਰਡ ਮਿਲ ਜਾ ਸੀ ਗ੍ਰੀਨ ਕਾਰਡ ਮਿਲ ਜਾ ਸੀ
ਨਹੀਂ ਨਹੀਂ ਗਰੀਨ ਕਾਰਡ ਨਾ ਫਿਰ ਮਿਲਦਾ ਜਦੋਂ ਨਾ ਮਤਲਬ ਅਗਰ ਆਪਾਂ ਮਤਲਬ ਵਿਆਹ ਕਰਵਾਇਆ ਹੋਇਆ ਹੋਇਆ ਨਾ। ਤੇ ਅਗਰ ਬੇਬੀ ਉਧਰ ਹੋ ਗਿਆ ਨਾ ਤਾਂ ਫਿਰ ਫਿਰ ਗ੍ਰੀਨ ਕਾਰਡ ਮਿਲਦਾ। ਤੋਂ ਬਗੈਰ ਗ੍ਰੀਨ ਕਾਰਡ ਨਹੀਂ ਮਿਲਦਾ।
ਨਹੀਂ-ਨਹੀਂ ਉਧਰ ਦੀ ਹੀ ਕੁੜੀ ਦੇਖਣੇ ਪੈਏ ਆ ਉਧਰ ਦੀ ਹੀ ਕੁੜੀ ਦੇਖਦਾ ਪਿਆ ਆ ਮੁੰਡਾ। ਜਿਹੜਾ ਸੰਜੀ ਸਹਿਣ ਜਾਣ ਦਾਵੇ ਉਹ ਕਹਿੰਦਾ ਗ੍ਰਰੀਨ ਕਾਰਡ ਵਾਸਤੇ ਇੱਧਰ ਦੀ ਕੁੜੀ ਦੇਖਣਾ ਪਰ ਉਸਨੂੰ ਕੋਈ ਕੁੜੀ ਵੀ ਮਤਲਬ ਸਿੱਧੀ ਨਹੀਂ ਹੁੰਦੀ ਪਈ ਜਾਣਦੇ ਹੋਣ ਤੇਰੀ ਕਿਸਮਤ ਚ ਨਾ ਤੂੰ ਆ ਜਾ ਵਾਪਸ ਇਧਰ ਹੀ
ਹਾਂਜੀ ਹਾਂਜੀ ਤੁਹਾਡੀ ਗੱਲ ਸਹੀ ਹੈ ਨਹੀਂ ਹਜੂਰ ਬੇਬੀ ਹੁੰਦਾ ਨਾ ਉਹ ਆਲਰੇਡੀ ਸਿਟੀਜਨ ਹੋ ਜਾਂਦਾ ਕਿਉਂਕਿ ਉੱਧਰ ਦਾ
ਹਾਂਜੀ ਹਾਂਜੀ ਹਾਂਜੀ ਪਹਿਲੇ ਕਹਿੰਦੇ ਨੇ ਕੁੜੀ ਹਾਂ ਕੁੜੀ ਹੋਵੇ ਨਾ ਉੱਧਰ ਦੀ ਤਾਂ ਗ੍ਰਰੀਨ ਕਾਰਡ ਇਂਟਰੀ ਮਿਲ ਜਾਂਦੀ ਫਿਰ ਗ੍ਰਰੀਨ ਕਾਰਡ ਆਏ ਜਾ ਮੁੰਡੇ ਕੋਲ ਮੁੰਡਾ ਰਹਿ ਸਕਦਾ ਹੁੰਦੇ ਕੋਲ
ਹਾਂਜੀ ਹਾਂਜੀ ਸਹੀ ਕਿਹਾ ਫਿਰ ਮੁੰਡਾ ਵੀ ਸਿਟੀਜਨ ਹੋ ਜਾਂਦਾ ਉਧਰ ਦਾ
ਹਾਂ ਸਿਟੀਜਨ ਮਿਲਦਾ ਕਿਉਂਕਿ ਕੁੜੀ ਪਹਿਲੇ ਸੀ ਹੀ ਹੁੰਦੀ ਹੈ ਨਾ ਮੁੰਡਾ ਆਪਣਾ ਕਾਰਬਾਰ ਛੋੜ ਕੇ ਉਸ ਕੁੜੀ ਪਿੱਛੇ ਬੈਠ ਕੁੜੀ ਪਿੱਛੇ ਉਧਰ ਹੀ ਕੰਮ ਕਰਦਾ ਹੈ ਤੇ ਉਧਰ ਹੀ ਕਮਉਂਦਾ ਤੇ ਉਧਰ ਹੀ ਪ੍ਰੋਟੈਕਟ ਕਰਦਾ
ਹਾਂਜੀ ਹਾਂਜੀ ਸਹੀ ਬੋਲਿਆ ਤੁਸੀਂ ਵੀ ਹੋਰ ਤੁਸੀਂ ਵੀ ਜੋਬ ਵਗੈਰਾ ਕਰਦੇ ਹੋਗੇ ਕੁਛ
ਨਹੀਂ ਨਹੀਂ ਪਾਰਲਰ ਕਰਨੀ ਹੈ ਮੈਂ ਖਾਲੀ ਪਾਰਲਰ ਦਾ ਮੇਰਾ ਘਰ ਦਾ ਪਾਰਲਰ ਹੈ ਕਰ ਕਸਟਮਰ ਆਂਦੇ ਨੇ ਮੈਂ ਹੋਮ ਸਰਵਿਸ ਵੀ ਦੇਣੀ ਆ ਮੇਰੇ ਪਾਰਲਰ ਪੰਦਰਾਂ-ਵੀਹ ਸਾਲ ਹੋ ਗਏ ਉਸ, ਹੂੰ ਦਸ ਪੰਦਰਾਂ ਸਾਲ ਤੋਂ ਹੋ ਹੀ ਗਏ ਮਤਲਬ ਮੇਰੇ ਹਾਂਜੀ ਹਾਂਜੀ ਹਾਂਜੀ ਪਾਰਲਰ ਵਿੱਚ ਅੱਛੀ ਟ੍ਰੇਨਿੰਗ ਹੈ। ਖਾਲੀ ਮੇਕਅਪ ਵੂਕਅਪ ਕਿਸ ਤ੍ਹਰਾਂ ਬਦਲ-ਬਦਲ ਕੇ ਕਿਆ ਦੇ ਮੈਂ ਉਸ ਚ ਇੰਟਰਸਟ ਨਹੀਂ ਲੈਣੀ ਆ, ਐਚ ਡੀ ਮੇਕਅਪ ਇਹ ਵਾਲਾ ਮ ਵਾਲਾ ਮੇਕਅਪ ਮੈਂ ਮੇਕਅਪ ਚ ਇੰਟਰਸਟ ਨਹੀਂ ਲੈਂਦੀ, ਮੈਂ ਖਾਲੀ ਅਹ ਵੈਕਸਿੰਗ ਆਪਣੇ ਹੱਥ ਦੇ ਫੇਸ਼ੀਅਲ ਬੋ ਤੁਸੀਂ ਕਿਹੜੀ ਵੀ ਕੰਪਨੀ ਦਾ ਬੋਲੋ ਫੇਸ਼ੀਅਲ ਮਸਾਜ ਅੱਛੀ ਦੇ ਸਕਦੇ ਆ ਬੋਡੀ ਮਸਾਜ ਹਾਂ ਹੇਅਰ ਕੱਟ ਵੀ ਥੋੜੇ-ਥੋੜੇ ਜਿਹੜੇ ਪਹਿਲੇ ਚੱਲਦੇ ਉਹ, ਥੇਡਿੰਗ, ਅੱਪਰ ਲਿਪਸ, ਵੈਕਸਿੰਗ ਉਹ ਸਭ ਕਰ ਸਕਦੇ ਆ ਬੋਡੀ ਪੋਲਿਸ਼ਿੰਗ ਵਗੈਰਾ ਸਭ, ਹਾਂਜੀ-ਹਾਂਜੀ ਹਾਂਜੀ।
ਹਾਂ ਹਾਂ ਹਾਂ
ਮੈਂ ਵੀ ਸੋਚਦੀ ਸੀ ਪਹਿਲੇ ਮਤਲਬ ਬਾਹਰ ਵੀ ਇਸ ਚੀਜ਼ ਦੀ ਬਹੁਤ ਡਿਮਾਂਡ ਦੇਖਿਆ ਜਾਵੇ ਤਾਂ। ਹਾਂਜੀ ਬਿਊਟੀਸ਼ਅਨ ਦੀ ਬਹੁਤ ਜ਼ਿਆਦਾ ਭਾਂਡੇ ਮੈਂ ਵੀ ਸੁਣਿਆ ਸੀ, ਤੇ ਮੇਰੇ ਵੀ ਘਰ ਦੇ ਕਹਿੰਦੇ ਸੀ ਤਨ ਕੇ ਕਰ ਲੈ ਹਨਾ ਬਿਊਟੀਸ਼ਨ ਦਾ ਬਹੁਤ ਡਿਮਾਂਡ ਹੈ ਫਿਰ ਅੱਗੇ।
ਹੂੰ ਹਾਂਜੀ, ਬਿਊਟੀਸ਼ਨ ਵਿੱਚ ਤੁਸੀਂ, ਹਾਂਜੀ ਬਿਊਟੀਸ਼ਨ ਵਿੱਚ ਤੁਸੀ ਹੁਣ ਵੀ ਅਗਰ, ਅਹ ਦੋ ਮਹੀਨੇ ਦਾ ਬੇਸਿਕ ਕੋਰਸ ਕਰ ਸਕਦੇ ਹੋ ਤੁਸੀਂ।
ਅੱਛਾ
ਬੇਸਿਕ ਕੋਰਸ ਬਹੁਤ ਅੱਛਾ। ਹਾਂਜੀ-ਹਾਂਜੀ ਬੇਸਿਕ ਕੋਰਸ ਵਿੱਚ ਸਾਨੂੰ ਵੈਕਸੀਨ ਸਭ ਤੋਂ ਪਹਿਲਾਂ ਵੈਕਸੀਨ ਸਿਖਉਂਦੇ ਹਾਂ। ਥਰੈਡ ਪਕੜਨਾ ਸਿਖਾਉਂਦੇ, ਫੇਸ਼ੀਅਲ ਕਰਨਾ ਸਿਖਾਦੇ ਇਹ ਤਾਂ ਬੇਸਿਕ ਹੈ ਨਾ।
ਹਾਂਜੀ-ਹਾਂਜੀ ਇਹ ਤਾਂ ਬੇਸਿਕ ਹੈ।
ਉਹ ਤਾਂ ਬਹੁਤ ਜਲਦੀ ਆ ਜਾਂਦਾ ਹੈ ਬਸ ਪੰਦਰਾਂ ਦਿਨਾਂ ਚ ਹੀ ਬੰਦੇ ਨੂੰ ਫੇਸ਼ੀਅਲ ਆਈਦਾ ਦੇਖੋ ਤਾਂ, ਤੁਸੀਂ ਯੂਟਿਊਬ ਤੇ ਵੀ ਸਰਚ ਕਰੋ ਤਾਂ ਵੀ ਤੁਸੀਂ ਸਿੱਖ ਸਕਦੇ ਹੋ। ਫੇਸ਼ੀਅਲ ਤੋ ਬਹੁਤ, ਬਹੁਤ ਸੋਫਪਾ ਹੈ ਫੇਸ਼ੀਅਲ। ਖਾਲੀ ਵੈਕਸੀਨ ਨੂੰ ਕਿਸ ਤਰ੍ਹਾਂ ਆਉਂਦਾ ਹੈ ਕਿਉਂਕਿ ਸਾਹਮਣੇ ਡਰਦਾ ਹੈ ਬੰਦਾ ਨੋਰਮਲ ਗਰਮ ਹੋਣੀ ਚਾਹੀਦੀ ਹੈ ਕਿਸ ਤਰ੍ਹਾਂ ਸਿ ਛਕੜੀ ਹੈ, ਕਿਸ ਤਰ੍ਹਾਂ ਕਰਨਾ ਹੈ ਉਹ ਆਪਣੇ ਉੱਤੇ ਡਿਪੈਂਡ ਕਰਦਾ ਉਹ ਸਾਹਮਣੇ ਵਾਲਾ ਬੰਦਾ ਅੱਛਾ ਸਿਖਾਦਾ ਵੇ। ਕਲੀਨਅਪ ਹੋ ਗਿਆ, ਵੈਕਸਿੰਗ ਹੋ ਗਈ। ਫੇਸ਼ੀਅਲ ਹੋ ਗਿਆ, ਫੋਰਹੈੱਡ ਹੋ ਗਿਆ, ਅੱਪਰ ਲਿਪਸ ਹੋ ਗਿਆ, ਥਰੈਡਿੰਗ ਨੂੰ ਵੀ ਟਾਇਮ ਲੱਗਦਾ।
ਅੱਛਾ-ਅੱਛਾ ਫਿਰ ਤੁਹਾਡੀ ਗੱਲ ਸਹੀ ਹੈ ਕੋਈ ਨਾ ਮੈਂ ਯੂਟਿਊਬ ਤੇ ਵੀ ਸਰਚ ਕਰੂੰਗੀ। ਜੇ ਬਾਕੀ ਮੈਂਨੂੰ ਕੁੱਝ ਸਮਝਿਆ ਨਹੀ ਤਾਂ ਮੈਂ ਤੁਹਾਨੂੰ ਵੀ ਕਾਲ ਲਗਾ ਕੇ
ਹਾਂਜੀ-ਹਾਂਜੀ ਕਦੋਂ ਵੀ ਕਦੋਂ ਵੀ ਕਦੋਂ ਵੀ ਐਨੀ ਟਾਈਮ ਤੁਸੀਂ ਬਾਹਰ ਉਧਰੋਂ ਵੀ ਮਨ ਕਾਲ ਲਗਾ ਕੇ ਬੋਲਿਆ ਨਾ ਕਿ ਦੀਦੀ ਕਿਸ ਤਰ੍ਹਾਂ ਇਹ ਵਾਲਾ ਮੈਂ ਉਸੇ ਟਾਈਮ ਸਮਝਾ ਦੂਗੀ। ਸਾਨੂੰ ਕਾਰ ਦੇ ਵੀ ਥੋੜੇ ਪ੍ਰੋਡਕਟ ਸਮਝਾ ਦੇ ਕਰਕੇ ਨਾ ਕਿਉਂਕਿ ਕਾਰ ਵੀ ਤੁਸੀਂ ਆਪਣੇ ਆਪਣੇ ਵਾਸਤੇ ਤਾਂ ਵੀ ਕਰ ਸਕਦੇ ਹੋ ਨਹੀਂ ਬਾਹਰ ਤੁਸੀਂ ਅਫੋਰਡ ਕਰ ਤੇ ਮਤਲਬ ਕਹਿੰਦੇ ਕਿ ਜਾਣਦੇ ਬਾਹਰ ਜਾਣ ਦਾ ਟਾਈਮ ਨੀਗਾ ਮੇਰੇ ਕੋਲ ਜੋਬ ਏ ਪੜ੍ਹਾਈ ਹੈ, ਨਹੀਂ ਕਰ ਸਕਦਾ ਬੰਦਾ ਆਪਣੀ ਕੇਅਰ ਨਹੀਂ ਕਰ ਸਕਦਾ ਤਾਂ ਤੁਸੀਂ ਘਰ ਕਰੋ ਨਾ, ਘਰ ਤੁਸਾਂ ਕੋਲ ਹਾਂ ਹਾਂ ਘਰ ਤੋਂ ਸਗਲ ਉਧਰ ਐਲੋਵੇਰਾ ਹੋਵੇ, ਨਿੰਮ ਦੇ ਪੱਤੇ ਹੋਵਣ ਜਾਂ ਫਿਰ ਸੂਜੀ ਹੋਵੇ ਹੀ ਹੋਵੇ ਤਾਂ ਵੀ ਘਰ ਦੀ ਕੇਅਰ ਕਰਨੀ ਆਂਦੀ।
ਹਾਂਜੀ ਤੁਹਾਡੀ ਗੱਲ ਸਹੀ ਹੈ।
ਹਾਂ ਕਾਰ ਦੇ ਕਾਰ ਵੀ ਪ੍ਰੋਡਕਟ ਬਹੁਤ ਅੱਛੇ ਵਾਪਰੇ ਜਾਂਦੇ।
ਹਾਂਜੀ-ਹਾਂਜੀ ਕੋਈ ਨਾ ਮੈਨੂੰ ਕਦੇ ਲੋੜ ਪਈ ਨਾ ਮੈਂ ਤੁਹਾਨੂੰ ਜ਼ਰੂਰ ਕੌਲ ਕਰੂੰਗੀ।
ਹਾਂਜੀ-ਹਾਂਜੀ ਬਿਦਾਸ ਕਦੋਂ ਵੀ ਐਨੀ ਟਾਈਮ ਕਦੀ ਕੋਈ ਪ੍ਰੋਬਲਮ ਨਹੀਂ। ਕੁਛ ਤੁਸੀਂ ਚਾੜਣਾ ਨਹੀਂ ਕਿ ਮੈਂ ਕਿਉਂ ਤਕਲੀਫ਼ ਦੇਵਾ ਇਸ ਤਰ੍ਹਾਂ ਕੁੱਝ ਵੀ ਨੀਗਾ।
ਨਹੀਂ-ਨਹੀਂ, ਹਾਂਜੀ-ਹਾਂਜੀ ਮੈਂ ਐਨੀ ਟਾਈਮ ਤੁਹਾਨੂੰ ਕਾਲ ਕਰੂੰਗੀ ਕੋਈ ਮੈ ਨੇਕ ਵ ਫੇਰ ਹੋਈ ਤਾਂ ਤੁਸੀਂ ਮੈਨੂੰ ਪਲੀਜ਼ ਸਮਝਾ ਦਿਓ।
ਹਾਂਜੀ-ਹਾਂਜੀ ਹਾਂਜੀ ਉਲਟਾ ਮੈਂ ਤਾਂ ਕਹਿਦੀ ਹਾਂ ਤੁਸੀਂ ਸਾਈਡ ਕਰਕੇ ਪੜ੍ਹਾਈ ਕਰਕੇ ਵੀ ਤੁਸੀਂ ਨੇ ਇਹ ਵਾਲਾ ਕੰਮ ਕੀਤਾ ਨਾ ਤੁਾਨੂੰ ਬਹੁਤ ਬਹੁਤ ਫਾਇਦਾ ਵੀ ਉਹਦਾ।
ਹਾਂਜੀ ਹਾਂਜੀ ਤੁਹਾਡੀ ਗੱਲ ਸਹੀ।
ਹਾਂ ਯੂਟਿਊਬ ਤੇ ਵੀ ਸਰਚ ਕਰਕੇ ਨੇ ਮੇਕਅਪ ਪ੍ਰੋਡਕਟ ਉਦੇ ਲਿੱਤੇ ਤੁ ਨੇ ਖੁਦ ਤੇ ਵੀ ਟਰਾਈ ਕਰਕੇ ਦੇਖ, ਕਿ ਮੈਂ ਕਿਸ ਤਰ੍ਹਾਂ ਦੇਖਣੀ ਹ ਤਾਂ ਵੀ ਉਹਦਾ ਮੇਕਅਪ ਆਪਣੇ ਆਪ ਤੋਂ ਵੀ ਤੁਸੀਂ ਟਰਾਈ ਕਰਕੇ ਦੇਖ ਸਕਦੇ ਹੋ।
ਹਾਂਜੀ ਹਾਂਜੀ ਸਹੀ ਕਿਹਾ ਤੁਸੀਂ ਹਾਂਜੀ ਫ਼ਰਕ ਤਾਂ ਆਪਣੇ ਨੂੰ ਵੀ ਸਮਝ ਆ ਜਾਂਦਾ ਹੈ ਨਾ
ਹਾਂ ਹਾਂ ਡਿਫਰੈਂਟ ਟਾਈਮ ਆਫਟਰ ਐਂਡ ਬਿਫੋਰ ਲਾ ਕੇ ਸਮਝਦਾ ਨਾ
ਹਾਂਜੀ - ਹਾਂਜੀ ਸਹੀ ਬੋਲਿਆ ਉਹ ਦੀ ਸਕਿਨ ਤੇ ਗਲੋ ਦਿਗ ਜਾਂਦਾ ਹੈ।
ਥੋੜਾ ਜਿਹਾ ਆਪਣੇ ਪਹਿਲੇ ਕੀ ਕਰਨਾ ਆਪਣੇ ਆਪ ਤੋਂ ਸ਼ੁਰੂਆਤ ਕਰਨੀ। ਜੋ ਵੀ ਕੁਝ ਚੀਜ਼ ਹੁੰਦੀ ਨਾ ਪਹਿਲੇ ਆਪਣੇ ਆਪ ਤੋਂ ਆਪਣੇ ਨੂੰ ਰਿਜ਼ਲਟ ਆ ਸੀ ਤਾਂ ਸਾਹਮਣੇ ਵਾਲੇ ਨੂੰ ਰਿਜ਼ਲਟ ਆ ਸੀ।
ਹਾਂਜੀ। ਸਹੀ ਬੋਲਿਆ ਪਹਿਲੇ ਆਪਣੇ ਟਰੀ ਕਰੋ ਬਾਕੀ ਕਸਟਮਰ ਨੂੰ ਦੋ ਰਾਇਟ
ਟ੍ਰਾਈ ਕਰੋ ਬਰਾਬਰ। ਅੱਜ ਕੱਲ ਟਾਈਮਿੰਗ ਦੀ ਬਹੁਤ ਜ਼ਿਆਦਾ ਪ੍ਰੋਬਲਮ ਹੈ ਸਾਰਿਆਂ ਨੂੰ ਟਾਈਮਿੰਗ ਦੀ।
ਨਾਲੇ ਗਰਮੀ ਵੀ ਬਹੁਤ ਅੱਜ ਕੱਲ।
ਤੇ ਗਰਮੀ ਨਾਲ ਤਾਂ ਬਹੁਤ ਟਾਈਨਿੰਗ ਹੁੰਦੀ ਫੇਸ ਤੇ ਬਾਲ ਖਰਾਬ ਹੁੰਦੇ ਟਾਈਨਿੰਗ ਹੁੰਦੀ। ਬਹੁਤ ਜ਼ਿਆਦਾ ਸ਼ਰੀਰ ਮਤਲਬ ਐਸਾ ਡਰ ਲੱਗਦਾ ਜਿਸ ਤੂੰ ਫੇਰ ਰਹਿਣ ਦੀ ਆਦਤ ਨੇ ਉਹ ਡਲਨੈਸ ਨਹੀਂ ਦੇਖ ਸਕਦਾ।
ਹਾਂਜੀ ਹਾਂਜੀ ਸਹੀ ਬੋਲਿਆ
ਹਾਂ, ਕਿਉਂ ਹਾਰ ਥੋੜੇ ਦਿਨਾਂ ਬਾਅਦ ਇੱਕ ਟਮਾਟਰ ਕਟਕੇ ਲਗਾਲਤਾ ਫੇਸ ਤੇ ਕਦੀ ਵੇਸਣ ਲਗਾ ਲਤਾ ਇਸ ਤਰ੍ਹਾਂ ਕਾਰ ਦੇ ਪ੍ਰੋਡਕਟ ਯੂਜ ਕਰਨੇ ਨੇ ਕਦੇ ਵੀ। ਬਾਹਰ ਦੇ ਬਾਹਰ ਬਾਹਰ ਦੀ ਬੋਟੀਗ ਤਾਂ ਯਊਜ਼ ਹੀ ਨਹੀਂ ਕਰਨੀ ਬਿਲਕੁਲ ਜਾ ਦਾ।
ਸਹੀ ਕਿਹਾ ਬਟ ਬਾਹਰ ਦੀ ਕਰੀਮਾ ਵੀ ਅੱਜ ਕੱਲ੍ਹ ਗਰੰਟੀ ਨਹੀਂ ਆਉਂਦੀ ਆਪ ਆਪਾਂ ਮੂੰਹ ਤੇ ਲਗਾ ਲੈਂਦੇ ਹਾਂ ਅਲੱਗ ਚ ਪਿੰਪਲ ਆ ਜਾਂਦੇ ਨੇ।
ਤੁਸੀਂ ਤੁਸੀਂ ਮੰਨ ਲਓ ਅੱਜ ਦਿਨ ਤੱਕ ਮੈਂ ਫੋਰਟੀ ਫਾਈਵ ਈਅਰ ਦੀ ਹੋ ਗਈ ਹਾਂ ਇਸਤੋਂ ਥੋੜ੍ਹੀ ਜ਼ਿਆਦਾ ਹੀ ਹਾਂ ਪਰ ਮੈਂ ਅਜੇ ਤੱਕ ਬਾਹਰ ਦੇ ਪ੍ਰੋਡਕਟ ਕਦੀ ਯੂਜ ਨਹੀਂ ਕੀਤੇ।
ਵਧੀਆ ਨਾ ਫਿਰ ਤਾਂ।
ਮੈਂ ਘਰ ਦਾ ਜੋ ਹੁੰਦਾ ਘਰ ਦਾ ਆਪਣਾ ਥੋੜਾ ਬਹੁਤ ਕਿਧਰ ਜਾਣਾ ਕੋਈ ਫਾਊਂਡੇਸ਼ਨ ਲਗਾਉਣਾ ਕੋਈ ਕੁਛ ਲਗਾਉਣਾ ਤਾਂ ਹੋਣੀ ਹੈ ਮੇਕਅਪ ਬਾਅਦ ਵੀ ਤਿਆਰ ਹੋਣਾ। ਪਰ ਇਸ ਕੰਪਲਸਰੀ ਕਾਰ ਕੋਈ ਬਾਹਰ ਦੀ ਚੀਜ਼ ਲਗਉਣੀ ਬਿਲਕੁਲ ਨਹੀਂ
ਹਾਂਜੀ ਸਹੀ ਗੱਲ ਹੈ ਵੈਸੇ ਵੀ ਸਕੀਮ ਦੋ ਫਿਰ ਬਾਹਰ ਦੀਆਂ ਚੀਜ਼ਾਂ ਇਸ ਤੋਂ ਵਧੀਆ ਹੋਮਮੇਡ ਜਿਤਨਾ ਬਣਾ ਕੇ ਲਗਾਇਆ ਜਾਵੇ ਉਤਨਾ ਅੱਛਾ ਹੁੰਦਾ ਹੈ।
ਹਾਂਜੀ ਹਾਂਜੀ।
ਹਾਂਜੀ ਮੇਰੇ ਵੀ ਹੁਣ ਗਰਮੀ ਕਰਕੇ ਨਾ, ਬਹੁਤ ਜ਼ਿਆਦਾ ਹੇਅਰਫੌਲ ਹੋ ਗਏ। ਬਹੁਤ ਜ਼ਿਆਦਾ! ਮਤਲਬ, ਮੇਰੇ ਇਤਨੇ ਲੰਬੇ ਬਾਲ ਸੀ ਨਾ ਬਟ ਗਰਮੀ ਕਰਕੇ ਨਾ ਪੂਰੇ ਹੇਅਰਫੋਲ ਹੋ ਗਏ, ਹੁਣ ਮੈਂ ਇੱਕਦਮ ਛੋਟੇ ਕਰ ਲਿੱਤੇ। ਮਤਲਬ ਗਰਮੀ ਇਤਨੀ ਜ਼ਿਆਦਾ ਐ, ਪੂਰੇ ਹੇਅਰਫੌਲ ਹੋ ਗਏ ਸੀ, ਹਾਂਜੀ-ਹਾਂਜੀ ਡੈਂਡ੍ਰਫ ਵੀ ਸੀ, ਤੇ
ਹਾਂ, ਡੈਂਡ੍ਰਫ ਨੂੰ ਸਭ ਸੇ ਵੱਡਾ ਇਲਾਜ ਏ, ਤੁਸੀਂ ਦਹੀਂ ਰੱਖੋ ਫਰਿੱਜ'ਚ ਥੋੜੇ ਦਿਨ ਪਈ ਰਵੇ, ਖੱ ਖਟੀ ਹੋ ਜਾਵੇ ਖੱਟੀ ਦਾ ਹੀ ਲਗਾਓ ਤੁਸੀਂ ਸਿਰ ਤੇ ਕਾਇਮ ਬਸ
ਅੱਛਾ ਜੀ ਨਿਕਲ ਜਾਂਦਾ ਹੈ ਫਿਰ ਡੈਂਡਰਵ
ਹਾਂਜੀ ਹਾਂਜੀ, ਡੈਨਡਰਫ ਨੂੰ ਬਹੁਤ ਅੱਛਾ ਹੁੰਦਾ ਅਹ ਨਿੰਬੂ ਲਗਾਓ ਤੁਸੀਂ ਨਾਰੀਅਲ ਦੇ ਤੇਲ ਚ ਪਾ ਕੇ ਤੁਹਾਡੇ ਵਾਲਾਂ ਦੀ ਗਰੋਥ ਵੀ ਅੱਛੀ ਰਹਿੰਦੀ। ਡੈਂਡਰੋਫ ਵੀ ਨਹੀਂ ਰਹਿੰਦਾ ਕੁਛ ਵੀ ਨੀ ਰਹਿੰਦਾ ਐਲੋਵੇਰਾ ਲਗਾਓ ਤੁਸੀਂ ਸਿਰ ਤੇ
ਅੱਛਾ ਮੈਂ ਕੋਈ ਨਾ ਮੈਂ ਕਰੂੰਗੀ ਟਰਾਈ ਮਤਲਬ ਨਾ ਉਸਦੇ ਕਰਕੇ ਨਾ ਇੱਕਦਮ ਬਾਲ ਮੇਰੇ ਜਿਨੇ ਲੰਬੇ ਹੈ ਨਾ ਸਾਰੇ ਹਲਕੇ ਹੋ ਗਏ ਫਿਰ ਕਰਕੇ ਨਾ ਉਹ ਹਲਕੇ ਵਾਲੇ ਅੱਛੇ ਨ ਲੱਗ ਪਏ ਤਾਂ ਫਿਰ ਮੈਂ ਸਭ ਕਟ ਕਰ ਲਿੱਤੇ ਹੁਣ ਥੋੜੇ ਜਿਹੇ ਰੱਖੇ ਹਨ।
ਹਾਂ ਤੁਸੀਂ ਹੁਣ ਕਿਧਰ ਵੀ ਗਏ ਹੋ ਨਾ ਥੋੜ੍ਹਾ ਜਿਹਾ ਤੇਲ ਗਰਮ ਕਰ ਨਾਰੀਅਲ ਦਾ ਤੇਲ ਗਰਮ ਕਰਨਾ ਥੋੜਾ ਜਿਹਾ ਕੋਸਾ ਜਿਆਦਾ ਗਰਮ ਨਹੀਂ ਕਰਨਾ ਕੋਸਾ ਕਰਨਾ। ਉਸਦੇ ਵਿੱਚ ਨਿੰਬੂ ਪਾਣਾ ਹੈ, ਉਸਨੂੰ ਮਿਲਾਣਾ ਵੇ, ਅੱਛਾ, ਮਿਲਾਕੇ ਉਸ ਥੋੜੇ-ਥੋੜੇ, ਥੋੜੀ-ਥੋੜੀ, ਜਗ੍ਹਾ ਜਗਾ ਤੇ, ਜਗ੍ਹਾ ਜਗ੍ਹਾ ਤੇ, ਚੀਰਾ ਪਾ-ਪਾ ਪਾਕੇ ਸਿਰ ਤੇ ਲਗਾ ਲਿੱਤਾ ਸਿਰ ਤੇ ਲੱਗਾ ਕੇ, ਇੱਕ-ਡੇਢ ਘੰਟਾ ਛੋੜ ਦਿੱਤਾ, ਆਪਣੀ ਪੜ੍ਹਾਈ ਕਰੋ ਤੁਸੀਂ ਬੈਠਕੇ, ਪੂਰਾ ਗੋਲ ਅਪ ਕਰਕੇ। ਤੁਸੀ ਓ, ਸ਼ੈੈਂਪੂ ਨਾਲ ਧੋਲੋ, ਗੱਲ ਖਤਮ।
ਹਾਂ, ਫਿਰ ਤੇ ਫ਼ਰਕ ਪੈ ਸਕਦਾ ਨਾ।
ਬਹੁਤ ਫ਼ਰਕ ਪੈਸੀ, ਤੁਸੀਂ ਕਹਿਸੋ ਕੀ, ਰਾਮਬਾਣ ਇਲਾਜ ਹੈ ਓ, ਨਿੰਬੂ ਤੇ ਦਹੀਂ
ਅੱਛਾ-ਅੱਛਾ, ਕੋਈ ਨਾ ਮੈਂ ਟ੍ਰਾਈ ਕਰੂੰਗੀ ਜ਼ਰੂਰ, ਚਲ ਚਲੋ ਹੁਣ ਤਾਂ ਮੈਨੂੰ ਕੰਮ ਆਗਿਆ। ਫਿਰ ਮੈਂ ਬਾਅਦ'ਚੋਂ ਤੁਹਾਡੇ ਨਾਲ ਗੱਲ ਕਰਸਾ ਠੀਕ ਹੈ, ਓਕੇ, ਬਾਏ, ਸਤਿ ਸ਼੍ਰੀ ਅਕਾਲ।